ਹੈਲੋ! ਹਾਂਜੀ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ।
ਹਾਂਜੀ ਕੀ ਹਾਲ ਚਾਲ ਜੇ? ਹਾਂਜੀ, ਠੀਕ ਆ। ਹਾਂਜੀ ਅਸੀਂ ਫਿਰ ਅਸੀਂ ਅੱਜ ਘੁੰਮਣ ਫਿਰਨ ਬਾਰੇ ਹੈਨਾ, ਥੋੜ੍ਹੀਆਂ ਬਹੁਤ ਗੱਲਾਂ ਕਰ ਲਈਏ।
ਹਾਂਜੀ, ਹਾਂਜੀ ਜ਼ਰੂਰ ਜੀ।
ਹਾਂਜੀ। ਫੇਰ ਤੁਸੀਂ ਛੁੱਟੀਆਂ 'ਚ ਕਿਤੇ ਗਏ ਨੀ ਘੁੰਮਣ?
ਹਾਂਜੀ ਗਏ ਸੀ ਆਪਾਂ ਕਸ਼ਮੀਰ ਗਏ ਸੀ। ਮਤਲਬ ਉੱਥੋਂ ਦਾ ਵਿਊ ਬਹੁਤ ਵਧੀਆ ਸੀ।
ਅੱਛਾ! ਕਸ਼ਮੀਰ ਗਏ ਹੀ, ਫੇਰ ਕਸ਼ਮੀਰ ਵਿੱਚ ਤੁਸੀਂ ਕੀ -ਕੀ ਵੇਖਿਆ ਜੇ?
ਮਤਲਬ ਉਥੋਂ ਦਾ ਕਲਚਰ ਟਰੈਡੀਸ਼ਨ ਦਾ ਮਤਲਬ ਫੂਡ ਵਗੈਰਾ ਬਹੁਤ ਜਿਆਦਾ ਵਧੀਆ। ਖਾਣ ਪੀਣ 'ਚ ਮਤਲਬ ਉੱਥੇ ਮਤਲਬ ਕਿ ਜਿਹੜੇ ਲੋਕ ਆ ਨਾ ਬਹੁਤ ਵਧੀਆ ਟਰੀਟ ਕਰਦੇ ਨੇ ਪੰਜਾਬੀਆਂ ਨਾਲ ਹਾਂਜੀ ਉੱਥੇ ਆਪਾਂ ਉਹ ਵੀ ਵੇਖਿਆ ਸੀ ਲੇਕ ਬਕਸ ਵਗੈਰਾ ਤੇ ਬ੍ਰਿਜ ਵੀ ਬਹੁਤ ਵਧੀਆ ਵਧੀਆ ਬਣੇ ਹੀ।
ਅੱਛਾ।
ਵਧਿਆ ਹੀ ਮਤਲਬ।
ਹਾਂਜੀ ਸਨੋਫੋਲ ਹੋ ਰਹੀ ਸੀ ਉੱਥੇ ਫਿਰ
ਹਾਂਜੀ ਮਤਲਬ ਜਦੋ ਆਪਾਂ ਥੋੜ੍ਹਾ ਜਿਹਾ ਉੱਪਰ ਵਾਲੀ ਸਾਈਡ ਤੇ ਜਾਂਣੇ ਹਨਾ।
ਹਾਂਜੀ।
ਉੱਧਰ ਵਾਲੀ ਸਾਈਡ ਤੇ ਬਹੁਤ ਜ਼ਿਆਦਾ ਸਨੋਫਾਲ ਹੁੰਦਾ ਵਾ।
ਠੀਕ ਹੈ। ਚਲੋ ਵਧੀਆ ਸਗੋਂ ਹੈ ਨਾ ਠੰਡੇ ਇਲਾਕੇ ਵਿੱਚ ਵੈਸੇ ਵੀ ਜਾਣਾ ਚਾਹੀਦਾ ਅਗਰ ਬੰਦਾ ਜਾਵੇ ਵੀ ਮੇਰੇ ਅਕੋਰਡਿੰਗ ਤੇ ਗਰਮੀ ਦੀ ਛੁੱਟੀਆਂ ਵਿੱਚ ਬੰਦਾ ਇੱਕ ਮਹੀਨਾ ਪੂਰਾ ਟੈਨਸ਼ਨ ਫ੍ਰਰੀ ਹੋ ਕੇ ਸਭ ਟੈਨਸ਼ਨਾਂ ਭੁੱਲ ਕੇ ਫਿਰ ਇੱਕ ਮਹੀਨੇ ਵੀ ਪੂਰਾ ਜਾਣਾ ਚਾਹੀਦਾ।
ਤੇ ਹੋਰ
ਹੂੰ
ਨਾਲੇ ਵੈਸੇ ਵੀ ਨਾ ਮਤਲਬ ਉੱਥੋਂ ਨੂੰ ਮਤਲਬ ਜਿਹੜੇ ਚੀਜ਼ਾਂ ਨੇ ਨਾ ਉੱਥੋਂ ਦੀ ਦੀਆਂ ਕਿ ਕੋਈ ਆਪਾਂ ਕੋਈ ਬਾਏ ਵਗੈਰਾ ਕਰਨਾ ਹੋਵੇ ਉਹ ਬਹੁਤ ਜ਼ਿਆਦਾ
ਅੱਛਾ।
ਕਿਉਂਕਿ ਚੀਜ਼ਾਂ ਦਾ ਰੇਟ ਬਹੁਤ ਜ਼ਿਆਦਾ ਵਾ ਹਾਈ ਵਾ।
ਅਕੋਡਿੰਗ ਫਿਰ ਜਿਹੜੇ ਅਸੀ ਪ ਲੋਕ ਜਾਂਦੇ ਨੇ ਉਹਨਾਂ ਦਾ ਵੀ ਖਰਚਾ ਫਿਰ ਇੱਕ ਹਿਸਾਬ ਨਾਲ ਉੱਥੋਂ ਹੀ ਚੱਲਦਾ ਨਾ ਸਾਡੇ ਸਿਰੋਂ ਹੀ ਚੱਲਦਾ ਟੂਰਿਜ਼ਮ ਦੇ ਉੱਤੇ ਹਨਾ ਕਿਉਂਕਿ ਅਦਰਵਾਈਜ਼ ਤੇ ਮੈ ਵੀ ਹੀ ਚਲੋ ਹੈ ਵੀ ਘੱਟ ਆ। ਲੋਕ ਲੋਕ ਤਾਵਾਂ ਤਾਵਾਂ ਕਹਿ ਲਓ ਲੋਕ ਹੁੰਦੇ ਨੇ ਹਨਾ। ਤੇ ਬਿਜਨਸ ਜਿਹੜਾ ਕਸ਼ਮੀਰੀਆਂ ਦਾ ਮੇਨਲੀ ਬਿਜਨਸ ਹੁੰਦਾ ਨਾ ਉਹ ਪੰਜਾਬੀਆਂ ਦੇ ਸਿਰੋਂ ਹੀ ਲੰਘਦਾ ਆ।
ਹਾਂ ਖਾਣ ਪੀਣ 'ਚ ਤਾਂ ਬਹੁਤ ਵਧੀਆ ਚੀਜ਼ਾਂ ਬਹੁਤ ਟੇਸਟੀ ਬਣਾਉਂਦੇ ਆ।
ਹਾਂਜੀ।
ਤੇ ਉਧਰ ਉਧਰਲੀ ਸਾਈਡ ਤੇ ਆਪਾਂ ਜਦੋਂ ਮਤਲਬ ਜਾਂਣੇ ਹਾਂ ਉੱਥੋਂ ਦਾ ਮਤਲਬ ਕਿ ਰੋੜ ਸਾਈਡ ਜਿਹੜੀ ਹੁੰਦੀ ਆ। ਉਹਦੇ ਲਾਗੇ ਏਦਾਂ ਸਨੋਅ ਪਈ ਹੋਈ ਆ ਮਤਲਬ ਆਈਸ ਬਹੁਤ ਵਧੀਆ ਹੀ ਉੱਥੇ ਉਹ
ਹਾਂਜੀ ਹਾਂਜੀ।
ਨੇਚਰ ਹੀ ਬਹੁਤ ਵਧੀਆ ਓਥੇ ਹਾਂਜੀ ਤੁਸੀਂ ਨਹੀਂ ਗਏ ਕਿਤੇ ਘੁੰਮਣ
ਅਸੀਂ ਜੇ ਇੰਨਾ ਜ਼ਿਆਦਾ ਨੀ ਮਤਲਬ ਗਏ ਘੁੰਮਣ ਕਿਤੇ ਵੀ।
ਮਤਲਬ ਠੰਡੇ ਇਲਾਕੇ ਚ ਵੀ ਇਸ ਵਾਰ ਨੀ ਅਸੀਂ ਗਏ ਸੀ ਥੋੜੇ ਟਾਈਮ ਪਹਿਲਾਂ ਸਾਲ ਕੁੱਝ ਕੁ ਸਾਲ ਪਹਿਲਾਂ ਅਸੀਂ ਉਦੋਂ ਮਨਾਲੀ ਗਏ ਸੀ। ਬਹੁਤ ਇੰਜੋਏ ਕੀਤਾ ਸੀ ਸੀ ਉਦੋਂ ਵੀ ਮਨਾਲੀ ਚਾਰ ਪੰਜ ਦਿਨ ਲਗਾ ਕੇ ਆਏ ਸੀ ਹਾਂ ਆਏ ਸੀ ਉਹ ਉਦੋਂ ਹੀ ਆਏ ਸੀ ਜਦੋਂ ਅਸੀਂ ਗਏ ਸੀ ਜਿਸ ਦਿਨ ਅਸੀਂ ਵਾਪਸ ਆਏ ਨਾ ਉਸ ਤੋਂ ਅਗਲੇ ਦਿਨ ਹੀ ਉੱਥੇ ਫਲੱਡ ਆ ਗਿਆ। ਆਇਆ ਵੀ ਪਲਾ ਡਸ ਜਗ੍ਹਾ ਤੇ ਜਿਹੜੀ ਜਗ੍ਹਾ ਅਸੀਂ ਰੁਕੇ ਸੀ। ਅਸੀਂ ਤਾਂ ਇੱਕ ਹਿਸਾਬ ਨਾਲ ਕਹਿ ਲਓ ਕਿ ਰੱਬ ਦੱਸ ਸੁਪਰੀਆ ਕਿ ਅਸੀਂ ਉੱਥੇ ਨਹੀਂ ਸੀ ਹੈਗੇ, ਆਇਆ ਵੀ ਅਗਲੇ ਦਿਨ ਦਿਨ ਉਸੇ ਜਗ੍ਹਾ ਤੇ ਹੀ
ਅੱਛਾ। ਤੁਸੀਂ ਵੀਡੀਓਜ਼ ਵਗੈਰਾ ਵੇਖੇ ਹੋਣੇ ਆ ਫਿਰ
ਘਰੇ ਪਹੁੰਚਿਆ, ਤੇ ਅਗਲੇ ਦਿਨ ਸ਼ਾਮ ਨੂੰ ਵੀਡੀਓਜ਼ ਆ ਗਈਆਂ। ਲਦਾ ਆਏਦੀ।
ਉਹ ਰੱਬ ਬਚਾਗੇ ਨਾ।
ਹਮ, ਰੱਬ ਜਾ ਗਿਆ ਹੂੰ। ਬਾਕੀ ਵਧੀਆ, ਮੇਰੇ ਅਕੋਰਡਿੰਗ ਗਰਮੀਆਂ ਵਿੱਚ ਤਾਂ, ਠੰਡੇ ਇਲਾਕੇ ਵਿੱਚ ਵੀ ਵੈਸੇ ਜਾਣਾ
ਹਾਂਜੀ, ਹੁਣ ਤੇ ਦਲਹੌਜੀ ਵੀ ਬਹੁਤ ਜਿਆਦਾ ਫੇਮਸ ਸੁੁੰਦਾ ਹਰ ਕੋਈ ਉੱਥੇ ਹੀ ਭੱਜਦਾ, ਹਰ ਕੋਈ ਉੱਥੇ
ਕਿਹੜੀ ਜਗ੍ਹਾ ਤੇ, ਹਾਂ ਡਲੋਜੀ ਆ ਉੱਥੇ ਇੰਨੀ ਜ ਬਰਫ਼ ਤਾਂ ਨਹੀਂ ਹੁੰਦੀ, ਹਨਾ ਉਦਾਂ ਵੈਸ ਠੰ
ਸਨੋ ਵਗੈਰਾ ਬਹੁਤ ਪੈਂਦੀ ਹੈ ਉੱਥੇ, ਪਰ ਇੰਨੀ ਠੰਡੀ ਨਹੀਂ ਹੁੰਦੀ। ਸੁ ਮਿੰਦੀ, ਹਾਂਜੀ।
ਮੈਂ ਤੇ ਅੱਜ ਤੱਕ ਨੀ ਡਰੌਜੀ ਗਈ ਕਦੀ ਵੀ।
ਹਮ, ਮੈਂ ਵੀ ਨੀ ਗਈ ਵੈਸੇ, ਮੈਂ ਕਸ਼ਮੀਰ ਹੀ ਗਈ ਆ ਮਨਾਲੀ ਗਈ ਹੋਈ ਆ। ਤੁਸੀਂ ਕੁੱਲੂ ਵਾਲੀ ਸਾਈਡ ਤੇ ਵੇਖਿਆ ਹੋ ਨਾ ਉਹ ਕਿੱਡਾ ਵੱਡਾ ਜਿਹੜਾ ਮਤਲਬ ਕਿ ਵੀਲ ਬਣਿਆ ਹੈ।
ਹਮ ਅਸੀਂ ਮਨਾਲੀ ਗਏ ਜ਼ਰੂਰ ਸੀ, ਬਟ ਇਸ ਤੋਂ ਮਤਲਬ ਜ਼ਿਆਦਾ ਉੱਪਰ ਨਹੀ ਸੀ ਗਏ। ਪਲੋਂਗ ਵਾਲੀ ਸਾਈਡ ਤੇ ਨਹੀਂ ਸੀ, ਸੀ ਗਏ ਉੱਪਰ ਨੀਚੇ -ਨੀਚੇ ਤੱਕ ਹੀ ਰਹੇ ਕਿਉਂਕਿ ਉੱਧਰ ਮੌਸਮ ਵੈਦਰ ਬਹੁਤ ਖ਼ਰਾਬ ਹੋ ਗਿਆ ਇਹ ਬਾਰਿਸ਼ ਆਉਣੀ ਸਟਾਰਟ ਹੋ ਗਈ ਤੇ, ਉੱਥੇ ਫਿਰ ਸਾਨੂੰ ਜਿਹੜੇ ਡਰਾਈਵਰ ਸੀ ਸਾਡੇ ਨਾਲ ਉਹਨੇ ਕਹਿ ਤੇ ਅੱਗੇ ਜਾ ਕੇ ਹੋਰ ਖਰਾਬ ਹੋਣਾ ਵਾ, ਤੇ ਉੱਥੇ ਵਾਪਸ
ਆਕਸੀਜਨ ਦੀ ਪ੍ਰੋਬਲਮ ਹੁੰ ਜ ਨਾ ਦ ਦਿੱਲੀ ਸਾਈਡ
ਹਾਂ, ਉਹਨਾਂ ਨੂੰ ਫੇਰ ਕਹਿ ਦਿੱਤਾ ਕਹਿੰਦੇ ਭਾ ਤੰਗ ਹੋਵਗੇ ਜ਼ਿਆਦਾ ਕੁਝ ਫਾਇਦਾ ਨੀ ਪਤਾਨੂੰ ਇੱਥੇ ਜਾਵੇ।
ਹਾਂਜੀ,
ਹੂੰ ਕੀ ਰਸਤੇ ਰਸੀ ਗਈ। ਉੱਥੇ ਵੀ ਬਹੁਤ ਮਤਲਬ ਹਰ ਚੀਜ਼ ਜਿਹੜੀ ਬਹੁਤ ਮਹਿੰਗੀ ਐ। ਚੀਜ਼ ਜਿਹੜੀ ਇਸੇ ਬੱਚਿਆਂ ਦੇ ਪਰਸ ਟੋਇਜ਼ ਵਗੈਰਾ ਜਿਹੜੇ ਸੌ ਡੇਢ ਸੌ ਦੋ ਸੌ ਤੱਕ ਲੈਂਦੇ ਆ, ਤੇ ਉਹ ਉੱਥੇ ਚਾਰਜਿਸ ਪੰਜ ਛੇ ਸੌ ਤੇ ਉੱਥੇ ਹਜ਼ਾਰ ਤੱਕ ਲੈਂਦੇ ਆ ਚਾਰਜਿਸ।
ਅੱਛਾ, ਅੱਛਾ,
ਬਹੁਤ ਕੋਸਟਲੀਗਾ ਹਰ ਚੀਜ਼ ਹੂੰ ਹਰ ਡੇਜ਼ ਸਿਰਫ਼ ਇੱਕ ਪੰਜਾਬ ਹੀ ਆ ਸਾਡਾ ਜਿਹੜਾ ਹਰ ਇੱਕ ਚੀਜ਼ ਵਿੱਚ ਸਸਤਾ ਹੈ, ਇੱਕ ਭੁੱਖੇ ਲੋਕਾਂ ਨੂੰ ਕਹਿ ਲਓ ਕਿ ਲੰਗਰ ਛਕਾਉਣ ਵਿੱਚ ਵੀ ਅੱਗੇ ਆ ਹਨਾ।
ਹਾਂਜੀ ਮਤਲਬ ਕਿ ਇੱਥੇ ਜਦੋਂ ਗਰਮੀ ਵੀ ਹੋਵੇ ਤਾਂ ਮਤਲਬ ਛਬੀਲਾਂ ਵਗੈਰਾ ਵੀ ਲੱਗ
ਹਾਂ ਸਹੀ ਗੱਲ ਹੁਣ ਜਿਵੇਂ ਛਬੀਲ ਕਿੰਨੀ ਛ ਛਬੀਲ ਲੱਗਦੀ ਪਿਆਸਿਆਂ ਨੂੰ ਪਾਣੀ ਮਿਲਦਾ ਵਾ ਹਨਾ। ਭੁੱਖਿਆਂ ਨੂੰ ਲੰਗਰ ਵੀ ਮਿਲ ਜਾਂਦਾ ਵਾ। ਚਲੋ ਪੰਜਾਬ ਦੀ ਧਰਤੀ ਤੇ ਵੈਸੇ ਹੈ ਹੀ ਸੋਹਣਾ ਆ ਹਨਾ। ਸੋਨੇ ਦੀ ਚਿੜੀ ਇਹਨੂੰ ਐਵੇਂ ਨੀ ਕਹਿੰਦੇ। ਹੈ ਹੀ ਸੋਹਣਾ ਆ ਕਿਉਂਕਿ ਅਸੀਂ ਕਿਤੇ ਵੇਖ ਲਈਏ ਨਾ ਅੱਜ ਤੱਕ ਕਦੀ ਕਿਸਹੀ ਵੀ ਸਾਈਡ ਚ ਚਲ ਜਏ ਕਦੀ ਅੱਜ ਤੱਕ ਲੰਗਰ ਵੇਖਿਆ ਕਦੀ ਕਿਸੇ ਦਾ ਵੀ ਲੱਗਾ। ਫਿਰ ਜਿੱਥੇ ਜਾਈਏ ਹਿਮਾਚਲ ਚ ਵੀ ਜਾਈਏ, ਨਾ ਉੱਥੇ ਪੰਜਾਬੀਆਂ ਦੇ ਹੀ ਲੰਗਰ ਲੱਗੇ ਹੋਣਗੇ।
ਹਾਂਜੀ, ਹਾਂਜੀ। ਤੇ
ਪੰਜਾਬ ਤਾਂ ਬਹੁਤ ਫੇਮਸ ਆ ਆਪਣੇ ਤਾਂ ਅੰਮ੍ਰਿਤਸਰ ਹੀ ਬਹੁਤ ਜ਼ਿਆਦਾ ਫੇਮਸ ਆ।
ਛਬੀਲਾਂ ਦਾ ਟਾਈਮ ਹੈਗਾ ਕਿੰਨੀ ਸ਼ਬੀਲ ਵਰਤਾਂਉਂਦੇ ਨੇ ਹੁਣ ਤਾਂ ਵੇਖਿਓ ਕੱਲ ਫਿਰ ਸੰਡੇ ਹੈਗਾ। ਅਤੇ ਦੇਖੋ ਕੱਲ ਵੀ ਕਿੰਨੇ ਲੰਗਰ ਲੱਗੇ ਹੋਣੇ ਸ ਬਾਹਰ। ਰੋਡ ਤੇ ਵੀ ਬਹੁਤ ਜ਼ਿਆਦਾ ਕਹਿ ਲਓ ਕਿ ਜਿੰਨਾ ਘਰ ਗ਼ਰੀਬਾਂ ਘਰ ਵਿਚਾਰਾ ਘਰ ਰੋਟੀ ਨੀ ਪੱਕਦੀ ਉਹ ਵੀ ਕਿਸੇ ਟਾਈਮ ਲੰਗਰਾਂ ਚੋ ਗੁਜ਼ਾਰਾ ਕਰ ਲੈਂਦੇ ਨੇ।
ਹਾਂਜੀ,
ਆਪਣੇ ਰਿਸ਼ਤੇਦਾਰਾਂ ਕੋਲ ਮੰਗਣ ਨਾਲੋਂ ਗੁਰੂ ਘਰ ਜਾ ਕੇ ਬੰਦਾ ਰੋਟੀ ਖਾ ਆਏ ਨਾ ਉੱਥੇ ਮਹਿਣਾ ਵੀ ਨੀ ਕਿਸੇ ਚੀਜ਼ ਦਾ ਵਜਦਾ।
ਹਾਂਜੀ, ਹਾਂਜੀ।
ਅੱਜ- ਕਲ ਤਾਂ ਕੋਈ ਰਿਸ਼ਤੇਦਾਰ ਵੀ ਇੱਕ ਦਿਨ ਰੋਟੀ ਖਵਾ ਕੇ ਚਾਰ -ਚਾਰ ਵਾਰੀ ਸੁਣਾਏਗਾ ਸੀ ਉਹ ਆਇਆ ਸੀ ਬੰਦਾ ਤੇ ਅਸੀਂ ਉਹਨੂੰ ਖਵਾਇਆ ਹੈਨਾ।
ਹਾਂਜੀ ਇਹ ਗੱਲ ਬਹੁਤ ਗ਼ਲਤ ਲੱਗਦੀ ਐ। ਬੰਦੇ ਦੀ ਮਤਲਬ
ਹਾਂਜੀ, ਇਹ ਚੀਜ਼ਾਂ ਗ਼ਲਤ ਹੈਗੀਆਂ ਬਾਕੀ ਇਹ ਕਿ ਦਰਬਾਰ ਸਾਹਿਬ ਅਗਰ ਸਾਡੇ ਗੋਲਡਨ ਟੈਂਪਲ ਚੱਲ ਜਾਓ ਨਾ
ਹਾਂਜੀ ਉਹ ਤੇ ਮਤਲਬ ਕਿ ਸੰਡੇ ਜਾਣੇ ਸੀ ਦ
ਹੋਰ ਤੁਸੀਂ ਜਾਂਦੇ ਜੇ
ਹਾਂਜੀ ਅਸੀਂ ਜਾਂਦੇ ਹਾਂ ਅਸੀਂ ਤਾਂ ਸ਼ਹੀਦਾਂ ਸਾਹਿਬ ਵੀ ਜਾਂਦੇ ਹਾਂ
ਜਾਣਾ ਚਾਹੀਦਾ ਹਨਾ ਮਨ ਨੂੰ ਥੋੜਾ ਸਕੂਨ ਜਿਹਾ ਹਨਾ ਜਿਵੇਂ ਮਿਲ ਜਾਂਦਾ ਉੱਥੇ ਜਾ ਕੇ ਕਾਫੀ ਸ਼ਾਂਤੀ ਜਹੀ ਮਿਲਦੀ ਮਿਲਦੀ ਏ
ਹਾਂ ਤੁਸੀਂ ਵੀ ਜਾਂਦੇ ਹੀ ਹੋਣੇ ਜੇ ਤੁਸੀਂ ਉੱਥੇ ਗਏ ਹੋ ਇਹਜੇ ਵਰਿੰਦਾਵਨ
ਹਾਂਜੀ ਵਰਿੰਦਾਵਨ ਹ ਹਾਂ ਮੈਂ ਮੈਰਿਜ ਤੋਂ ਬਾਅਦ ਨੀ ਕਦੇ ਗਈ ਮੈਂ ਆਫਟਰ ਮੈਰਿਜ ਪਹਿਲਾਂ ਮੈਂ ਜ਼ਰੂਰ ਗਏ ਸੀ ਹਨਾ ਮੈਂ ਇੱਕ ਹਫ਼ਤਾ ਲਗਾ ਕੇ ਆਈ ਬਹੁਤ ਹੀ ਵਧੀਆ ਇੰਨਾ ਕਹਿ ਲੋੋ ਕਿ ਜਿਵੇਂ ਵ੍ਰਿੰਦਾਵਨ ਦਾਵਨ ਮਥੁਰਾ ਚਲ ਜੇ ਕਹਿ ਲੋ ਨਾ ਕਿ ਉੱਥੇ ਵਾਕਈ ਰਾਧਾ ਕ੍ਰਿਸ਼ਨ ਦੀਆਂ ਕਿੰਨੀਆਂ ਗੋਪੀਆਂ ਦੀਆਂ ਉਹ ਵੀ ਸਾਡਾ ਵੀ ਗੋਪੀਆਂ ਵਰਗੇ ਹਿਸਾਬ ਜਾਂਦਾ ਤੁਹਾਨੂੰ ਜੀਅ ਨੀ ਕਰਦਾ ਬਸ ਇਥੇ ਰਹਿ ਲਓ ਹੁਣ ਅਤੇ ਉੱਥੋਂ ਆ ਕੇ ਵੀ ਹ ਮਤਲਬ ਵਰਿੰਦਾਵਨ ਮਥੁਰਾ ਦੀ ਮਤਲਬ ਹਰ ਇੱਕ ਚੀਜ਼ ਭੁੱਲਦੀ ਨਹੀ ਉੱਥੋਂ ਆ ਕੇ ਵੀ
ਹਾਂਜੀ ਹਾਂਜੀ ਨਾਲੇ ਮੈਂ ਸੁਣਿਆ ਕਿ ਮਤਲਬ ਰਾਤ ਨੂੰ ਬੋਂਸਰੀ ਵਗੈਰਾ ਵੱਜਦੀ ਆ
ਹਾਂ ਹਾਂ ਰਾਤ ਦੇ ਰਾਤ ਦਾ ਇੱਕ ਮੰਦਿਰ ਹੈਗਾ ਰਾਤ ਦੇ ਟਾਈਮ ਉਹ ਜੰਗਲ ਵਿੱਚ ਆ ਉੱਥੇ ਉਹਨਾਂ ਦੀ ਗੋਪੀਆਂ ਰਾਸ ਲੀਲਾ ਕਰਦੀਆਂ ਆ ਕੇ ਹਾਂਜੀ ਸਭ ਕੁਛ ਹੁੰਦਾ ਆ ਤੇ ਮਤਲਬ ਰਾਤ ਨੂੰ ਅਲਾਊਡ ਨਹੀਂ ਹੈਗਾ ਕਈ ਲੋਕਾਂ ਨੇ ਤੇ ਇਹੋ ਜਿਹੇ ਹੈਗੇ ਨੇ ਲੋਕ ਜਿਹਨਾਂ ਨੇ ਵੇਖੇ ਵੇਖੇ ਵੀ ਆ ਆਪਣੇ ਅੱਖੀ ਉਹ ਤੇ ਜ਼ਿਆਦਾ ਉੱਥੇ ਉਹਨਾਂ ਦੀ ਸਮਾਧ ਵੀ ਬਣੀ ਹੋਈ ਸਮਾਧ ਬਣੀ ਹੋਈ ਇਹਨਾਂ ਦੇ ਲੋਕਾਂ ਦੀ ਹਾਂ
ਜਿਨ੍ਹਾਂ ਨੇ ਦੇਖਿਆ ਵਾ
ਦੇਖਿਆ ਨਾ ਉਹਨਾਂ ਦਾ ਇਹ ਸਮਾਧਾਂ ਬਣ ਚੁੱਕਿਆ ਕਿਉਂਕਿ ਉਹਰ ਉਹ ਨੂੰ ਉਸੇ ਟਾਈਮ ਉਹਨਾਂ ਦੀ ਡੈਥ ਹੋ ਜਾਂਦੀ ਉੱਥੇ ਬੰਦੇ ਦੀ ਅਗਰ ਕੋਈ ਇਹਨਾਂ ਨੂੰ ਦੇਖ ਲੈ ਤੇ ਇਹ ਚੀਜ਼ ਕੋਈ ਨੀ ਦੇਖ ਸਕਦਾ ਤੁਸੀਂ ਜਗਨਾਥਪੁਰੀ ਮੰਦਿਰ ਦੇਖਿਆ
ਨਹੀਂ
ਕਦੇ ਉਹਨਾਂ ਦੀ ਸਟੋਰੀ ਜਾਂ ਕਿਸ ਹਿਸਟਰੀ ਪੁਛੀ ਵੇਖੀ ਦੇਖੀ ਹੋਵੇ ਕੋਈ ਉਹ ਵੀ ਬਹੁਤ ਵਧੀਆ ਉਹ ਵੀ ਕ੍ਰਿਸ਼ਨ ਜੀ ਦਾ ਹੀ ਹੈ ਮੰਦਿਰ ਜਦੋਂ ਆਪਣੇ ਉਹਨਾਂ ਦਾ ਜਿਹੜਾ ਹਾਰਟ ਆ ਨਾ ਹਾਰਟ ਜਿਹੜਾ ਜਗਨਨਾਥ ਪੁਰੀ ਉਹਨਾਂ ਦਾ ਰੀਅਲ ਹਾਰਟ ਉਹਨਾਂ ਦੇ ਵਿੱਚ ਆ ਅੰਦਰ
ਅੱਛਾ ਤੁਸੀਂ ਇੱਧਰ ਗਏ ਹੋਗੇ ਤੁਸੀ ਦੱਸਣ ਦੇ ਪਏ ਮੈਂ ਗਈ ਬਿਫੋਰ ਮੈਰਿਜ
ਹਮ ਨਹੀਂ ਇੱਥੇ ਨੀ ਵਰਿੰਦਾਵਨ ਗਈ ਸੀ ਮੈਂ ਤੇ ਮਤਲਬ ਉੱਥੇ ਜਗਨਨਾਥਪੁਰੀ ਨੂੰ ਗਈ ਮੈਂ
ਅੱਛਾ ਅੱਛਾ ਅੱਛਾ ਅ ਤੁਸੀਂ ਨੌਲੇਜ ਲਈ ਆ ਮਤਲਬ ਇੱਦਾਂ ਹੀ ਫ਼ੋਨ ਤਾਂ
ਹਮ ਬਹੁਤ ਸਟੋਰੀਆਂ ਸੁਣੀਆਂ ਹੋਈਆਂ ਨੇ ਮਹਿਨਾਂ ਦੀਆਂ ਬਹੁਤ ਹੀ ਜ਼ਲਦੀ ਆਪਣੇ ਤਾਂਈ ਤੇ ਅਜੇ ਵੀ ਕਿਸੇ ਟਮ ਜੀਅ ਕਰਦਾ ਵਾ ਜਾਣ ਨੂੰ ਬਟ ਹੈ ਬੜੀ ਦੂਰ ਆ ਇਨਾ ਜ਼ਿਆਦਾ ਮਤਲਬ
ਨਹੀਂ ਮਤਲਬ ਜਿੱਦਾਂ ਤੁਹਾਨੂੰ ਕ੍ਰਿਸ਼ਨਾ ਜੀ ਪਸੰਦ ਤੁਹਾਡੇ ਕਿਸੇ ਬੱਚੇ ਨੂੰ ਵੀ ਨ ਨਹੀਂ ਪਸੰਦ ਹੈ ਘਰ ਵਿੱਚ ਕਿੱਦਾਂ ਕ੍ਰਿਸ਼ਨ
ਮੇਰੀ ਬੇਟੀ ਨੇੇ ੈਨੂੰ ਖੁਦ ਬਹੁਤ ਹੀ ਜ਼ਿਆਦਾ ਪਸੰਦ ਨੇ
ਅੱਛਾ ਕਰਦੇ ਸੇਵਾ ਉਹਨਾਂ ਦੀ ਲੈ ਕੇ ਰੱਖੇ ਨੇ
ਬਹੁਤ ਸੇਵਾ ਕਰਤੀ ਹ
ਹਮ ਹੁਣ ਤੇ ਸਿਲੀਕੋਨ ਵਿੱਚ ਵੀ ਆਏ ਹੋਏ ਨੇ
ਹਾਂਜੀ ਰੱਖੇ ਹੋਏ ਨੇ ਚਲੋ ਦੀਦੀ ਫਰ ਅਸੀਂ ਫ ਗੱਲ ਕਰਦੇ ਹਾਂ ਠੀਕ ਹੈ
ਹਾਂਜੀ ਠੀਕ ਆ ਜੀ ਓਕੇ ਓਕੇ